ਸਤਿ ਸ੍ਰੀ ਅਕਾਲ ਜੀ। ਹੋਰ ਠੀਕ ਠਾਕ
ਹਾਂਜੀ ਵਧੀਆ, ਤੁਸੀਂ ਦੱਸੋ ਠੀਕ ਹੋ।
ਵਧੀਆ, ਵਧੀਆ।
ਘਰ ਸਭ ਵਧੀਆ।
ਹਾਂਜੀ, ਹਾਂਜੀ ਵਧੀਆ।
ਹਾਂਜੀ।
ਮੈਂ ਤੁਹਾਨੂੰ ਬੱਚੀ ਅਹ ਗੱਲ ਕਰਨੀ ਸੀ ਇੱਕ। ਮਤਲਬ ਕਿ ਬੱਚਿਆਂ ਦੀ ਪੜ੍ਹਾਈਆਂ -ਪੜ੍ਹਾਈ ਕਰਕੇ ਬੱਚੇ ਕੋਈ ਪੜ੍ਹਦੇ ਨਹੀਂ।
ਹਾਂਜੀ, ਹਾਂਜੀ।
ਬੱਚਿਆਂ ਦੀ ਤਾ ਉਹ ਬੱਚੇ ਜਿੱਦਾਂ ਕਿ ਬੱਚਿਆਂ ਨੂੰ ਕਈ ਬੱਚੇ ਜ਼ਿਆਦਾ ਪੜ੍ਹੇ ਹੁੰਦੇ ਨੇ। ਕਈ ਪੜ੍ਹੇ ਲਿਖੇ ਨਹੀਂ ਹੁੰਦੇ ਪੜ੍ਹੇ ਲਿਖੇ ਬੱਚਿਆਂ ਦੀ ਜ਼ਿਆਦਾ ਵੈਲਿਊ ਅੱਜ ਕੱਲ ਨਾ। ਤੇ ਪੜ੍ਹੇ ਲਿਖੇ ਬੱਚਿਆਂ ਆਸਤੇ ਨੌਕਰੀਆਂ ਨੇ ਅੱਜ ਦੇ ਅਨਪੜ੍ਹ ਵਾਸਤੇ ਕੋਈ ਹੈ ਹੀ ਨਹੀਂ ਬੱਚੇ ਅਨਪੜ੍ਹ ਬੱਚੇ ਦੀ ਕੋਈ ਵੈਲਯੂ ਹੀ ਨਹੀਂ ਹੈਗੀ ਨਾ।
ਹਾਂਜੀ, ਹਾਂਜੀ ਉਹੀ ਨਾ ਅਨਪੜ੍ਹ ਬੱਚੇ ਅਨਪੜ੍ਹ ਬੱਚਾ ਜਿਹੜਾ ਹੈਗਾ ਉਹ ਬੱਚਾ ਮਤਲਬ ਪਿੱਛੇ ਰਹਿ ਜਾਂਦਾ ਵਾ ਜਿਹੜਾ ਪੜ੍ਹਾ ਲਿਖਾ ਹੈਗਾ ਉਹ ਇਹਦੇ ਚ ਅੱਗੇ ਚਲਾ ਜਾਏਗਾ। ਜਦੋ ਅਨਪੜ੍ਹ ਬੱਚੇ ਨੂੰ ਅਸੀ ਕੋਈ ਕੁਸ਼ਨ ਪ ਪੁੱਛ ਵੀ ਲਵਾਂਗੇੇ। ਓ ਪੜ੍ਹਿਆ ਹੋਏਗਾ, ਤਾਂ ਈ ਆਂਸਰ ਦੇ ਸਕਦਾ ਨਾ ਓਸ ਚੀਜ਼ ਦਾ। ਜਦੋਂ ਓ ਪੜਿਆ ਨੀ ਹੋਏਗਾ, ਵਿਚਾਰਾ ਉਹ ਕਿਵੇਂ ਆਂਸਰ ਦੇਦੇਗਾ?
ਹ ਜਿੱਦਾਂ ਕਿ ਅੱਜ-ਕੱਲ੍ਹ ਬੱਚੇ ਪੜ੍ਹੇ ਲਿੱਖੇ ਆਸਤੇ ਨੌਕਰੀਆਂ ਹੈਗੀਆਂ ਨੇ ਇੱਥੇ ਅਨਪੜ੍ਹ ਆਸਤੇ ਕੋਈ ਕੰਮ ਈ ਨਈ ਐ ਪਰ, ਉ ਤੇ ਬਿਚਾਰਾ ਮਜ਼ਬੂ ਮਜ਼ਦੂਰੀ ਚ ਹੀ ਰਹਿ ਜਾਂਦਾ। ਜੇੜਾ ਪੜ੍ਹਿਆ ਲਿਖਿਆ ਬੱਚਾ ਹੈਗਾ ਉਹਦੀ ਤੇ ਜ਼ਿੰਦਗੀ ਬਣ ਜਾਏਗੀ ਤਦੇ ਬੱਚਿਆਂ ਨੂੰ ਕਹਿੰਦੇ ਆ ਬੱਚਿਆਂ ਨੂੰ ਕਹਿੰਦੇ ਵੀ ਪੜ੍ਹੇ ਜਿਨਾ ਹੋ ਸਕੇ ਪੜ੍ਹੋ ਤੁਹਾਡੀ ਜ਼ਿੰਦਗੀ ਸਹੀ ਵਧੀਆ ਬਣ ਜਾਏਗੀ।
ਇੰਪੋਰਟੈਂਟ ਆਫ
ਅਨਪੜਾ ਵਾਸਤੇ ਕੁਛ ਵੀ ਨੀ ਐ ਕੁਛ। ਅੱਜ-ਕੱਲ ਵੈਲਿਊ ਨੀ ਹੈਗੀ, ਅਨਪੜ੍ਹ ਬੱਚਿਆਂ ਦੀ ਤੇ
ਹਾਂਜੀ, ਹਾਂਜੀ।
ਅਨਪੜ੍ਹ ਬੰਦੇ ਪਾਵ ਸਮਝਦੇ ਨੇ, ਸਾਰੇ ਕੁਸ਼ ਆਉਂਦਾ ਕਰਦੇ ਨੇ ਬੋਅ ਜ਼ਿਆਦਾ ਇਨਸਲਟ ਹੁੰਦੀ- ਹੁੰਦੀ ਬੱਚੇ ਦੀ ਨਾ।
ਹਾਂਜੀ।
ਹੁਣ ਬੱਚਿਆਂ ਨੂੰ ਪੜਾਨਾ ਬੋਹ ਜ਼ਿਆਦਾ ਜ਼ਰੂਰੀ ਹੋ ਗਿਆ ਆ ਅੱਜ ਦੇ ਟਾਈਮ ਚ ਨਾ।
ਹੂੰ, ਹੂੰ, ਹੂੰ, ਹੂੰ
ਪੜ੍ਹਾਈਆਂ ਬੋਤ ਜ਼ਿਆਦਾ ਹੋ ਗਈਆਂ ਵੀ ਜਿੱਦਾਂ ਕਿ, ਪਹਿਲੇ ਸਾਡੇ ਟਾਈਮ ਤੇ ਹੋਰ ਪੜ੍ਹਾਈਆਂ ਹੁੰਦੀਆਂ ਸੀ। ਬੱਚਾ ਪੜ੍ਹ ਲੈਂਦਾ ਸੀ।
ਇੰਪੋਰਟੈਂਟ ਆਫ ਐਜੂਕੇਸ਼ਨ ਦੇ ਬਾਰੇ ਗੱਲ ਹਾਂਜੀ
ਕੁਛ ਇੰਗਲਿਸ਼ ਹੋ ਗਿਆ ਬੱਚਿਆਂ ਦਾ ਨਾ।
ਹਾਂਜੀ ਸਭ ਕੁਛ ਇੰਗਲਿਸ਼ ਈ ਨਾ ਅੱਜ-ਕੱਲ--ਹੂੰ ਓ ਈ ਨਾ ਕੋਈ ਬੱਚਾ ਪੜ੍ਹ ਸਕਦਾ। ਜਿਹੜਾ ਪੜ੍ਹਾ ਲਿਖਾ ਹੈਗਾ ਓ ਤੇ ਪੜ੍ਹ ਲੇਗਾ। ਜਿਹੜਾ ਵਿਚਾਰਾ ਨਹੀਂ ਪੜ੍ਹ ਸਕਦਾ ਓ ੳ ਕੀ ਕਰੇ?
ਹਾਂਜੀ-ਹਾਂਜੀ ਉਹੀ ਤੇ ਪੜ੍ਹੇ ਲਿਖੇ ਬੱਚੇ ਤੇ
ਚਾਹੇ ਗਾ ਨਾ ਓ ਜਿਵੇਂ, ਕੋਈ ਗ਼ਲਤ ਸ਼ਿਕਸ਼ਾ ਹੋਏਗੀ ਯਾ ਕੋਈ ਗ਼ਲਤ ਲਿਖ ਰਿਹਾ ਓਨੂੰ ਸਹੀ ਦੱਸ ਦੇਗਾ। ਕਿ ਹਾਂ ਐ ਤੂੰ ਗ਼ਲਤ ਕਰ ਰਿਹਾ। ਓ ਸਹੀ ਗਲਤ ਦੇ ਚ ਅੰਤਰ ਵੀ ਦੇ ਦੇਗਾ ਤੁਹਾਨੂੰ ਓ।
ਹਾਂਜੀ-ਹਾਂਜੀ-ਹਾਂਜੀ-ਹਾਂਜੀ ਓਹੀ ਤੇ ਕਹਿੰਨੇ ਬੱਚੇ ਸਹੀ ਗੱਲ ਐ। ਬੱਚਿਆਂ ਨੂੰ ਪੜ੍ਹਾਣਾ ਬੋਅ ਜਾਦਾ ਹੋ ਗਿਆ ਅੱਜ-ਕੱਲ੍ਹ ਨਾ ਜ਼ਰੂਰੀ ਬਿਨਾਂ ਪੜ੍ਹੇ ਲਿਖੇ ਕਿਸੀ ਦੀ ਵੈਲਯੂ ਨੀ ਹੈਗੀ ਨਾ। ਮਤਲਬ ਬੱਚਿਆਂ ਦੀ ਪੜ੍ਹਾਈਆਂ ਬਹੁਤ ਬੋਅ ਜਾਦਾ ਭਰਡਨ ਏ।
ਹੂੰ, ਜੇ ਬੱਚਾ ਪੜ੍ਹਿਆ ਲਿਖਿਆ ਹੋਏਗਾ ਓਈ ਆਪਣਾ ਆਤਮ ਵਿਸ਼ਵਾਸ ਬਣਾ ਸਕਦਾ ਐਨਾ। ਜੇ ਪੜ੍ਹਿਆ ਲਿਖਿਆ ਨੀ ਹੋਏਗਾ। ਓਨੂੰ ਕੋਈ ਕਿਸੇ ਦਾ ਗਿਆਨ ਨੀ ਹੋਏਗਾ। ਉਹ ਕਿਸੇ ਆਤਮ ਸਮਾਨ ਵੀ ਨੀ ਦੇ ਸਕਦਾ, ਓ ਕਿਸੇ ਨੂੰ ਵੀ ਸਭ ਨੂੰ ਬ ਤਮੀਜ਼ ਨਾਲ ਹੀ ਬੋਲੇਗਾ ਜਿਹੜੇ ਪੜ੍ਹਿਆ ਲਿਖਿਆ ਹੈਗਾ, ਓ ਥੋੜਾ ਤਮੀਜ਼ ਦੇਗਾ।
ਹਾਂਜੀ, ਹਾਂਜੀ।
ਓਨੂੰ ਖੁਦ ਤੇ ਭਰੋਸਾ ਵੀ ਹੋਏਗਾ ਕਿ ਮੈਂ ਅੱਛੀ ਲੈਂਗੁਏਜ ਬੋਲ ਰਿਆ ਵਾ।
ਹਾਂਜੀ, ਹਾਂਜੀ ਬੱਚਿਆਂ ਨੂੰ ਪੜ੍ਹਾਣਾ ਵੀ ਬਹੁਤ ਜ਼ਰੂਰੀ ਐ ਬੱਚੇ ਨੂੰ, ਇਦਾਂ ਕਿ ਜਾਂਦੇ ਨੇ ਬੱਚਿਆਂ ਨੂੰ ਕਿਤੇ ਭੇਜਨਾ ਬੱਚੇ ਨੂੰ ਪਤਾ ਹੁੰਦਾ ਵੀ ਕਿਦੇ ਨਾਲ ਕਿੱਦਾਂ ਦੀ ਗੱਲ ਕਰਨੀ ਐ। ਜੇ ਕਿੱਥੇ ਕੋਈ ਕੰਮ ਕੁਮ ਭੇਜਨਾ, ਬੈੱਕ ਚ ਭੇਜਨਾ ਬੱਚੇ ਨੂੰ ਗੱਲ ਕਰਨ ਚ ਦਿਕਤ, ਦਿਕਤ ਹੁੰਦੀ ਨਾ ਬੱਚੇ ਨੂੰ ਹ ਤੇ ਹੁੰਦਾ ਤੇ ਚਾ ਗੱਲ ਵੀ ਨਹੀਂ ਕਰ ਸਕਦੇ। ਤੁਸੀਂ ਕਿੱਥੇ ਵੀ ਜਾ ਕੇ
ਹਾਂਜੀ-ਹਾਂਜੀ-ਹਾਂਜੀ, ਓਨੇ ਓਨੇ ਇਹ ਕਿ ਹਿ ਵੀ ਹੈ ਜਿਹੜਾ ਚੰਨ ਬੜਾ ਹੋਏਗਾ, ਉਹ ਕਿਸੇ ਓਨੂੰ ਕਿਸੇ ਨਾਲ ਬੋਲਣ ਦੀ ਤਮੀਜ਼ ਵੀ ਨੀ ਹੋਏਗੀ ਜੇ ਘਰ ਦੇ ਕੋਈ ਸਿਖਾਏਗੇ ਨੀ ਓਨੂੰ। ਤੇ, ਜਿਹੜਾ ਪੜ੍ਹਿਆ ਲਿਖਿਆ ਹੋਏਗਾ ਓਨੂੰ ਸਭ ਨੌਲੇਜ ਹੋਏਗੀ ਕਿ ਹਾਂ, ਅਸੀਂ ਐਵੇਂ ਕਿਸੇ ਨਾਲ ਵੱਡੇ ਨਾਲ ਗੱਲ ਕਰਨੀ ਐ, ਵੀ ਐਵੇਂ ਕਿਸੇ ਨਾਲ ਲੈਂਗੁਏਜ ਬੋਲਣੀ ਐ। ਸਭ ਕਿਸ ਨੂੰ ਜਾਚ ਹੋਏਗੀ ਕਰਨ ਦੀ ਵੀ
ਹਾਂਜੀ ਐ ਤੇ ਹੈ, ਪੜ੍ਹੇ ਲਿਖੇ ਬੱਚੇ ਵੀ ਲੀ ਹੋਰ ਹੁੰਦੀ ਤੇ ਅਨਪੜ੍ਹ ਦੀ ਹੁੰਦੀ ਹੈ ਹੁਨ ਤੇ ਬੱਚਾ ਏਧਰ ਬਹਿ ਗਿਆ ਉੱਧਰ ਬਹਿ ਗਿਆ ਬਸ ਟੈਮ ਪਾਸ ਹੀ ਕਰਦਾ ਅਪਣਾ ਓ
ਹਾਜੀਸ
ਕਦੇ ਮੈਂ ਕੁਛ ਕਰਨਾ ਅਪਨੀ ਜ਼ਿੰਦਗੀ ਚ
ਹਾਂਜੀ ਹਾਂਜੀ ਹਾਂ ਜੇ ਬਿਨਾਂ ਪੜ੍ਹਾ ਲਿਖਾ ਬੰਦਾ ਹੈਗਾ ਉਹ ਤੇ ਬੇਰੁਜ਼ਗਾਰ ਹੋਏਗਾ ਜਿਹੜਾ ਪੜ੍ਹੇ ਲਿਖਿਆ ਹੈਗਾ ਉਹਨਾਂ ਤੇ ਰੁਜ਼ਗਾਰ ਮਿਲ ਜਾਏਗੀ ਉਹ ਵਿਅਕਤੀ ਤੇ ਅ ਮਤਲਬ ਓ ਤੇ ਹਾਂ ਓ ਅੱਛੀ ਨੌਕਰੀ ਕਰੇਗਾ ਔਰ ਅਪਨੀ ਕਰੀਅਰ ਬਣਾਣ ਚ ਦੋ ਕੋਸ਼ਿਸ਼ ਵਧੀਆ ਤੋਂ ਵਧੀਆ ਕੋਸ਼ਿਸ਼ ਕਰੇਗਾ ਕਿ ਓ ਤੇ ਓਨੂੰ ਤੇ ਐਜੂਕੇਸ਼ਨ ਹੈਗੀ ਏ।
ਹਾਂਜੀ, ਅਨਪੜ੍ਹ ਬੱਚਿਆਂ ਤੇ ਬਸ ਲੋਕਾਂ ਦੇ ਥੱਲੇ ਬੈ ਕੇ ਕੰਮ ਕਰ ਸਕਦੇ। ਉਹ ਸਾਰੀ ਉਮਰ ਮਾਰ ਹੀ ਖਾਂਦਾ
ਹਾਂਜੀ ਹਾਂਜੀ ਹਾਂਜੀ
ਬਹੁਤ ਜ਼ਿਆਦਾ ਦਿੱਕਤ ਹੁੰਦੀ ਹੈ, ਇਸ ਕਰਕੇ ਮਾਪੇ ਕਹਦੇ ਬੱਚੇ ਪੜ੍ਹ ਲੈਂਦੇ ਜ਼ਿੰਦਗੀ ਬਣ ਜਾਂਦੀ ਬਚ ਬੱਚਿਆਂ ਦੀ, ਬਿਨਾਂ ਪੜ੍ਹਾਈ ਦੇ ਤੇ ਅੱਜ ਕੱਲ ਕੁਛ ਵੀ ਨੀ ਹੈਗਾ
ਜਿਹੜਾ ਪੜਿਆ ਲਿਖਿਆ ਹੋਏਗਾ ਉਹ ਤੇ ਅਪਨੀ ਜ਼ਿੰਦਗੀ ਬਣਾ ਲੇਗਾ, ਜੇਹੜਾ ਗਰੀਬ ਘਰ ਦੇ ਬੱਚੇ ਹੁੰਦੇ ਨੇ, ਉਹਨਾਂ ਦੀ ਮਤਲਬ ਉਹਨਾਂ ਦੀ ਘਾਰ ਦੀ ਸਥਿਤੀ ਬੜੀ ਅਸਥ ਸੁਧਾਰ ਹੁੰਦੀ ਹੈ ਮਤਲਬ ਕੋਈ ਸੁਧਾਰ ਹੀ ਹੁੰਦਾ ਉਹਨਾਂ ਸਥਿਤੀ ਚ ਉਹ ਬਚਾਰੇ ਗ਼ਰੀਬ ਹੀ ਰਹਿ ਜਾਂਦੇ ਨੇ
ਹਾਂਜੀ ਹਾਂਜੀ ਜਿੱਦਾਂ ਮਾਂ ਪਿਓ ਨੀ ਪੜ੍ਹਿਆ ਬੱਚਾ ਪਿਓ ਕਹਿੰਦੇ ਚਲ ਮਾਂ ਬੱਚਿਆਂ ਨੂੰ ਪੜ੍ਹਾ ਲ ਉਹ ਬੱਚੇ ਪੜ੍ਹੇਗੇੇ ਤੇ ਪੜੇਂਗੇੇ ਨਾ
ਹਾਂ ਨੀ ਹਰ ਕੋਈ ਮਾਂ ਪਿਓ ਸੋਚਦਾ ਹੈ ਕਿ ਅਸੀਂ ਨੀ ਪੜ੍ਹੇ ਸਾਡੇ ਬੱਚੇ ਪੜ੍ਹ ਜਾਣ
ਸਹੀ ਗੱਲ ਏ, ਹੁਨ ਕਈ ਬੱਚੇ ਮਾਂ ਪਿਓ ਪੜ੍ਹੇ ਲਿਖੇ ਨੀ ਹੁੰਦੇ ਉਹ ਕਹਿੰਦੇ ਚੱਲ ਸਾਡੇ ਬੱਚੇ ਪੜ੍ਹ ਜਾਂਗੇ ਸਾਡੀ ਜ਼ਿੰਦਗੀ ਸਾਡੀ ਸਹੀ ਹੋ ਜਾਏਗੀ
ਜਿਵੇਂ ਹੁਨ ਕੋਈ ਮੈਂ ਕੋਈ ਕਿਸੇ ਬੱਚੇ ਦੇ ਪੇਰੈਂਟਸ ਡਾਕਟਰ ਹੌਦੇ ਨੇ, ਕਿਸੇ ਦਾ ਵਕੀਲ ਬਨਿਆ ਹੋਇਆ ਕਿਸੇ ਦਾ ਜੱਜ ਬਨਿਆ ਕਿਸੇ ਕੋਈ ਬਣ ਜਾਂਦਾ, ਉਹ ਵੀ ਇਹੀ ਸੋਚਦੇ ਨੇ ਕਿ ਸਾਡੇ ਬੇ ਵਿਗਿਆਨੀਕ ਯਾ ਡਾਕਟਰ ਕੁਛ ਬਣਨ ਤੇ ਕੁਛ ਪੜ੍ਹੇ, ਹਾਂ
ਬਣੇ ਨੇ ਨਾ ਕੁਛ, ਪੜ੍ਹਾਈ ਕਰਨ ਲਈ ਤੇ ਵੀ ਜ਼ਰੂਰੀ ਹੈ ਨਾ ਹੁਣ ਕਈ ਬੱਚੇ ਕਹਿੰਦੇ ਅਸੀਂ ਪੜ੍ਹੀਏ ਵੀ ਨਾ ਸਾਨੂੰ ਸਭ ਕੁਛ ਜੇ ਉ ਨੀ ਹੋ ਸਕਦਾ
ਹਾਂਜੀ ਹਾਂ
ਕਿਉਂਕ ਉਹ ਬੱਚੇ ਕਈ ਬਾਹਰਾਂ ਪੜ੍ਹ ਕੇ ਕੋਸ ਕਰ ਲਈਏ ਕੁਛ ਕਰ ਲਈਏ ਫਿਰ ਨੌਕਰੀ ਨੁਕਰੀ ਤੇ ਬਸ ਉਸ ਹਿਸਾਬ ਨਾਲ ਮਿਲਦੀ ਫਿਰ
ਹਾਂਜੀ ਉਹੀ ਬੰਦਾ ਬਾਹਰ ਭੇਜ ਕੇ ਬਾਹ ਪੜ੍ਹ ਲਿਖ ਕੇ ਹੀ ਬਾਹਰ ਜਾ ਸਕਦਾ ਹੈ। ਜੇ ਕੋਈ ਪੜ੍ਹਿਆ ਲਿਖਿਆ ਨੀ ਹੋਏਗਾ ਤੇ ਉਹਨੂੰ ਬਾਹਰ ਵੀ ਕੋਈ ਵੀਜ਼ਾ ਨਹੀਂ ਦਿੰਦਾ
ਮ ਤੇ ਬਾਹਰ ਵੀ ਨਹੀਂ ਜਾ ਸਕਦਾ ਬੱਚਾ ਸਹੀ ਗੱਲ ਹੈ। ਬਾਹਰ ਦੇ ਬੱਚੇ ਜਿੱਥਾਂ ਜਿੱਦਾਂ ਆਪਣੀ ਮਿਹਨਤ ਵੀ ਕਰਦੇ ਨੇ ਪੜ੍ਹਾਈ ਵੀ ਕਰਦੇ ਨੇ ਆਪਣਾ ਖਰਚਾ ਵੀ ਕੱਢਦੇ ਨੇ ਅਤੇੇ
ਹਾਂਜੀ ਹਾਂਜੀ, ਬਾਹਰ ਹਾਂ ਬਹੁਤ ਕੁਛ ਹੈ ਬਾਹਰ।
ਚੇ ਪੜ੍ਹਦੇ ਹੀ ਨੇ ਇਨੀ ਮਿਹਨਤ ਮਿਹਨਤ ਕੋਈ ਨੀ ਕਰਦੇ
ਹਾਂਜੀ ਹਾਂਜੀ,
ਅਤੇਥ ਬਸ ਖੇਡ ਲਿਆ ਗਿਆ ਟਿਊਸ਼ਨ ਚਲਾ ਗਿਆ ਬਸ। ਬਾਹਰਲੇ ਮੁਲਕਾਂ ਚ ਤੇ ਪੱਲੇ ਆਪਣਾ ਸਵੇਰੇ ਸਾਰਾ ਦਿਨ ਕੰਮ ਕਰਦੇ ਨੇ। ਪੜ੍ਹਾਈ ਵੀ ਕਰੱਢਦੇ ਨੇ ਤੇ ਫੇਿਰ ਆਪਣਾ ਰਾਤੀ ਆਰਾਮ ਵੀ ਕਰਦੇ ਨੇ ਫਿਰ ਸਵੇਰੇ ਫਿਰ ਡਿਊਟੀਆਂ ਤੇ ਜਾਂਦੇ ਨੇ।
ਹਮ ਉਹੀ ਸਟੱਡੀ ਬੇਸ ਕਰਕੇ ਹੀ ਬਾਹਰ ਗਏ ਨੇ ਉਹ।
ਹਾਂਜੀ ਹਾਂਜੀ ਸਾਰੇ ਬੱਚੇ ਏਦਾਂ ਹੀ ਗਏ ਨੇ। ਜਿੰਨੇ ਬੱਚੇ ਗਏ ਨੇ ਜਿਹਨੇ ਵੱਡੇ ਤੇ ਚਲੋ ਚਲ ਟੂਰਿਸਟ ਵੀਜ਼ਾ ਤੇ ਚਲੇ ਗਏ ਜਾਂ ਉੱਦਾਂ ਚਲੇ ਗਏ।
ਤਾਂ ਹੀ ਕਹਿੰਦੇ ਨਾ ਮ ਐਜੂਕੇਸ਼ਨ ਬਹੁਤ ਜ਼ਰੂਰੀ ਆ ਅੱਜ।
ਬਹੁਤ ਜ਼ਰੂਰੀ ਹੈ ਸਹੀ ਗੱਲ ਹੈ ਬੱਚ
ਜੇ ਹਾਂ ਐਜੂਕੇਸ਼ਨ ਹੋਏਗੀ ਤਾਂ ਹੀ ਕੋਈ ਬੰਦਾ ਕਰੀਅਰ ਬਣਾ ਸਕਦਾ ਆਪਣਾ ਜੇ ਐਜੂਕੇਸ਼ਨ, ਨਹੀਂ ਹੋਏਗੀ ਤਾਂ। ਕਰੀਅਰ ਕਿਵੇਂ ਬਣ ਜਾਏਗਾ, ਕਿਸੇ ਦਾ। ਉਹ ਕਿਸੇ ਨ ਨੂੰ, ਕੁਛ ਸਮਝ ਨੀ ਆਏਗੀ। ਉਹ ਵਿਚੇਾਰਾ, ਕੀ ਕਰੇ ਕੀ ਨਾ। ਕਰੇ ਨਾ ਉਹਨੂੰ, ਕੰਮ ਮਿਲ ਸਕਦਾ। ਨਾ ਕਿ
ਬੱਚਾ ਜਿੱਥੇ ਮਰਜ਼ੀ, ਚਲਾ ਜਾਣੇ। ਉਹਨੂੰ ਬੋਲਣ ਦੀ ਤਾਂੂੰ ਮਂਹ ਵੀ ਦੱਸਿਆ, ਕਹਦੇ ਨਾਲ, ਕਿੱਦਾਂ ਦੀ ਗੱਲ ਕਰਨੀ ਏ।
ਫੇਰ ਉਹਨੂੰ, ਨੌਲੇਜ ਹੋਏਗੀ, ਵੀ ਮੈਂ ਕਿਸੇ ਨਾਲ, ਇਹ ਗੱਲ ਕਰਨੀ ਹੈ।
ਹਾਂਜੀ ਹਾਂਜੀ ਅਨਪੜ੍ਹ ਬੱਚੇ ਨੂੰ ਕੀ ਪਤਾ ਕੌਣ ਕੀ ਕਹਿੰਦਾ ਹੈ ਕੀ ਬੋਲਦਾ ਹੈ। ਹੁਣ ਇਤਿਹਾਸ ਕੇ ਮੂੰਹ ਬਾਰੇ ਕਰ ਲੈਣਾ।
ਹੁਣ ਕੋਈ ਤੁਸੀਂ, ਮਤਲਬ ਏਅਰਪੋਰਟ ਤੇ ਦੇਖਲੋ, ਜੇ ਕੋਈ ਜਾਂਦਾ ਅੰਦਰ, ਆਪਣਾ ਵੀਜ਼ਾ ਉਹ ਕਰਨ ਪਾਸ। ੋੜ ਵਿਖਾਉਦੇ ਨੇ, ਸਾਰਾ ਕੁਝ ਇਨਕੁਇਰੀ ਵਗਰਾ, ਕਸਦੇ ਨੇ ਜੋ ਕਿ ਪੜਾ ਲਿਖਿਆ ਨੀ ਹੋਏਗਾ। ਉਹੀ ਆਪਣਾ, ਉਹ ਲੈਂਗੁਏਜ ਦੇ, ਸਕਦਾ ਨਾ ਉਹਨਾਂ ਨੂੰ। ਜਿਵੇਂ ਉਹ ਲੈਂਗੁਏਜ ਬੋਲਣਗੇ।
ਹਾਂਜੀ- ਹਾਂਜੀ, ਇਹ ਤੇ ਹੈ।
ਜੇ ਅਸੀਂ ਪੜੇ- ਲਿਖੇ, ਹੂਨ ਨਹੀਂ ਹੋਵਾਂਗੇ। ਤੇ ਉਹਨਾਂ ਨੂੰ, ਜਵਾਬ ਕਿਵੇਂ ਦੇ ਦਾਂਗੇ।
ਐ ਤੇ ਹੈ, ਸਹੀ ਗੱਲ ਹੈ। ਪੜਿਆ- ਲਿਖਿਆ ਹੀ ਜਵਾਬ ਦੇ ਸਕਦਾ। ਬ ਾ ਅਨਪੜਨ, ਨੂੰ ਕੀ ਪਤਾ। ਕੀ ਜਵਾਬ ਦੇਣਾ ਮੈਂ।
ਏਅਰਪੋਰਟ ਤੇ ਤਾਂ, ਉ ਬਹੁਤ ਕੁੱਛ ਪੁੱਛਦੇ ਨੇ, ਬੱਚਿਆਂ ਨੂੰ। ਹੁਣ ਕਈ ਬੱਚੇ ਜਿਹੜੇ ਪੜੇ- ਲਿਖੇ ਹੁੰਦੇ ਨੇ, ਉਹ ਤੇ ਜਵਾਬ। ਦੇ ਦਿੰਦੇ ਨੇ। ਜਿਹੜੇ ਨਹੀਂ ਪੜੇ- ਲਿਖੇ ਓਹ ਨਰਵਸ ਹੋ ਜਾਂਦੇ, ਵੀ ਅਸੀਂ ਕੀ ਜਵਾਬ ਦੇਿੰਏ ਇਹਨਾਂ ਨੂੰ।
ਫੇਰ ਬਸ ਹੋ, ਹੀ ਜਾਂਦੇ ਨੇ, ਵੀ ਕੀ ਕਰੀਏ ਅਸੀਂ ਹੁਨ।
ਹੂੰ।
ਤ ਬੱਚਿਆ ਨੂੰ, ਪੜੇ- ਲਿਖੇ, ਬੱਚਿਆਂ ਦੀ ਵੈਲਿਊ ਹੈਗੀ ਅੱਜ ਕੱਲ। ਪੜੇ-ਲਿਖੇ ਬੱਚੇ ਨੂੰ, ਜਿੱਥੇ ਮਰਜ਼ੀ ਭੇਜ ਦਿਓ। ਜਿਹੜਾ ਮਰਜ਼ੀ ਕੰਮ, ਬੈਂਕ- ਬੁਂਕ ਦਾ ਪੇਜ ਦਿਓ ਕੁਰੀ ਆਣਗੇ
ਪ ਨਹੀਂ ਜੇ ਪੜੇ- ਲਿਖੇ ਵੀ ਹੋਣਗੇ, ਤਾਂ ਹੀ ਕੋਈ ਕੰਮ ਕਰ ਸਕੇਗੇ ਨਾ। ਤਾਂ ਹੀ ਕਿੱਥੇ, ਅਸੀਂ ਭੇਜ ਸਕਦੇ ਹਾਂ।
ਹਾਂਜੀ- ਹਾਂਜੀ।
ਤਾਂ ਹੀ ਤੇ, ਕਹਿੰਦੇ ਨਾ। ਅੱਜ ਕੱਲ ਦੇ ਟਾਈਮ ਬਹੁਤ
ਬਹੁਤ ਜ਼ਰੂਰੀ ਹੋ ਗਈ ਏ। ਸਹੀ ਗੱਲ ਹੈ, ਬਾਕੀ ਬੱਚੇ ਤੇ ਡਿਫੈਂਡੈਂ ਹੁੰਦਾ ਵੀ, ਉਹ ਕਿੱਦਾਂ ਪੜਨਾ। ਪੜਨਾ ਉਹਨੇ ਨਹੀਂ ਪੜਨਾ, ਤੇ ਨਹੀਂ ਹੁਣ ਦੇ ਦਿਮਾਗ। ਤੇ ਅਸੀਂ, ਵੜ ਨਹੀਂ ਸਕਦੇ ਨਾ।
ਹਾਂ ਨੀ, ਜਿਵੇਂ ਸਕੂਲਾਂ ਨੂੰ ਦੇਖਲੋ। ਬਣੀ ਮੈਡਮਾਂ ਕਿੰਨਾ ਦੇ ਰਿਸਪੋਂਸ, ਕਰਾਉਂਦੀਆਂ ਨੇ। ਬੱਚਿਆਂ ਨੂੰ ਪੜਾਣ ਆਸੇ। ਹੁਣ ਬੱਚੇ ਪੜਨਗੇ। ਦਿਮਾਗ ਵੀ, ਚਲੇਗਾ ਉਹਨਾਂ ਦਾ। ਤਾਂ ਹੀ ਤੇ, ਮੈਡਮਾਂ ਵੀ ਕਰਾ ਸਕਦੀਆਂ ਨੇ। ਬੱਚਿਆਂ ਉਤੇ, ਡਿਪੈਂਡ ਹੈ ਨਾ। ਮੈਡਮਾਂ ਤੇ ਆਪਣੇ ਵੱਲੋਂ ਕੋਸ਼ਿਸ਼ ਕਰਦੀਆਂ ਨੇ।
ਥੱਕ ਜਾਂਦੀ ਹੈ, ਵੀ ਆ ਬੱਚ
ਹੂੰ, ਮੈਡਮਾਂ ਤੇ, ਕੋਸ਼ਿਸ਼ ਪੂਰੀ ਕਰਦੀਆਂ ਨੇ। ਪਰ ਬੱਚੇ ਹੀ, ਨਹੀਂ ਪੜ ਸਕਦੇ ਨਾ। ਕੀ ਕਰ ਸਕਦੇ ਆ। ਹੂੰ।
ਦਿਮਾਗ ਨਾ। ਹਰ ਬੱਚੇ ਇੱਕੋ, ਜਿਹਾ ਨਹੀਂ ਹੁੰਦਾ ਨਾ।
ਹਾਂਜੀ- ਹਾਂਜੀ, ਵਦੀਆਂ।
ਬੱਚਿਆਂ ਦੇ, ਆਪਣੇ- ਆਪਣੇ ਦਿਮਾਗ ਹੁੰਦੇ ਨੇ।
ਹੂੰ।
ਕਈ ਬੱਚੇ ਪੜ ਵੀ, ਜਾਂਦੇ ਨੇ ਕਈ। ਕਈ ਬ
ਹਾਂ ਕਈ। ਲ ਵਿਗਿਆਨਿਕ ਬਣੇ ਦੇ ਨੇ, ਕੋਈ ਸਾਇੰਟਿਸਟ ਬਣਿਆ ਦਾ ਵੇ, ਮਤਲਬ ਪੜ ਕੇ ਹੀ, ਸਭ ਕੁੱਝ ਬਣੇ ਨੇ ਨਾ। ਬਿਨਾਂ ਪੜੇ, ਤੋਂ ਕੋਈ ਕੰਮ ਨਹੀਂ ਹੁੰਦਾ। ਕਿਵੇਂ ਚਾਜਾਂ ਦੇ ਉੱਤੇ। ਤੇ ਅ ਅਸਮਾਨ, ਤਕ ਦੇ ਵਿੱਚ ਗਿਣੇ, ਹੋਏ ਨੇ। ਕਲਪਨਾ ਚਾਵਲਾ, ਨੂੰ ਹੀ ਦੇਖਲੋ।
ਹੁਣ, ਕੋਈ ਬੱਚੇ ਜਿਹੜੇ। ਹਾਂਜੀ- ਹਾਂਜੀ। ਕਈ ਬੱਚੇ ਇੰਨਾ, ਪੜਦੇ ਨੇ ਕਿ, ਸੀ ਏ, ਦੀ ਪੜਾਈ ਕਰਦੇ ਨੇ। ਦਿਮਾਗ ਲੈਂਦੇ, ਤਾਂਹੀ ਪੜਦੇ ਨੇ ਨਾ। ਏਦਾਂ ਥੋੜੀ ਨਾ ਸੀਏ, ਬਣ ਜਾਂਦੇ ਨੇ। ਕੇ ਨਹੀਂ। ਹੂੰ, ਮਤਲਬ ਕਿ, ਹਾਂਜੀ ਉਹ ਵੀ, ਮਾਂ ਪਿਓ ਪੈ ਪੈਸੇ ਲਾਉਂਦੇ ਨੇ ਤਾਂ ਹੀ, ਬੰਦੇ ਨੇ ਉਹ ਵੀ, ਅੱਧੀ ਪੜਾਈ ਕਰ ਸਕਦੇ ਨੇ ਨਾ। ਬਿਨਾਂ ਪੈਸੇ ਤੋਂ ਪੜਾਈ ਵੀ, ਨਹੀਂ ਕਰ ਸਕਦੇ ਨਾ ਉਹ। ਪੜੲਈ ਬਹੁਤ ਜ਼ਰੂਰੀ ਹੈ। ਪੜੋਗੇ ਤੇ ਤਾਂ ਹੀ, ਨੌਕਰੀਆਂ ਮਿਲਣਗੀਆਂ ਸਾਨੂੰ। ਹਾਂ।
ਕਰਨੀ ਵੀ ਚਾਹੀਦੀ ਅੱਜ। ਅੱਜ ਕੱਲ ਦੇ ਟਾਈਮ ਦੇ ਸਾਰਿਆਂ ਨੂੰ ਬੱਚਿਆਂ ਨੂੰ ਪੜ੍ਹਾਈ ਕਰਾਉਣੀ ਚਾਹੀਦੀ ਹੈ ਕੋਈ ਮਾਂ ਪਿਓ ਭਾਵੇਂ ਪੜ੍ਹਿਆ ਜੇ ਨਹੀਂ ਪੜ੍ਹਿਆ ਪਰ। ਬੱਚਿਆਂ ਨੂੰ ਐਜੂਕੇਸ਼ਨ ਦੇਣੀ ਚਾਹੀਦੀ ਹੈ ਵੀ ਤੁਸੀਂ ਤੇ ਪੜ੍ਹੋ ਕਮ ਸ ਕਮ ਅਸੀਂ ਨੀ ਪੜੇ ਤੇ।
ਇਹ ਤੇ ਇਹ ਪਰ ਹਰ ਮਾਂ ਪਿਓ ਸੋਚਦੇ ਵੀ ਸਾਡੇ ਬੱਚੇ ਪੜ੍ਹ ਜਾਣ ਕੁਛ ਬਣ ਜਾਣ। ਬਾਕੀ ਬੱਚਿਆਂ ਉੱਤੇ, ਡਿਪੈਂਡ ਹੁੰਦਾ ਬੱਚਿਆਂ ਨੇ ਕੀ ਕਰਨਾ। ਕਈ ਬੱਚੇ ਬਹੁਤ ਵਧੀਆ ਪੜਦੇ ਨੇ। ਕਈ ਬੱਚ ਉਥੇ ਅਵਾਰਾ ਗਰਦੀ ਬੱਸ ਇੱਧਰ ਇੱਧਰ ਘੁੰਮ ਇੱਧਰ ਘੁੰਮ।
ਹੂ ਹੂ ਹੂ,,,
ਸਾਡੇ ਮੁਹੱਲੇ 'ਚ ਹੈਗਾ ਇੱਕ ਬੱਚਾ ਬਸ ਐਵੇਂ ਖੁੰਦਾ ਰਹਿੰਦਾ ਨਾ ਕੰਮ ਕਰਦਾ ਨਾ ਕੁਛ ਕਰਦਾ ਬਹੁਤ ਪਰੇਸ਼ਾਨ ਰਹਿੰਦੇ ਮੰਮੀ ਪਾਪਾ।
ਹੂ ਉਹੀ ਹੈ ਨਾ ਮਤਲਬ ਵਿਹਲਾ ਮਤਲਬ ਦਿਮਾਗ ਚ ਗੱਲਾਂ ਬਿਠਾ ਲੀਆ ਨਾ ਵੀ ਅਸੀਂ ਵਹਲੇ ਘੁੰਮਣਾ ਵਸੇ ਕੋਈ ਕੰਮ ਉਹਨੇ ਕਰਨਾ।
ਸਹੀ ਗੱਲ ਹੈ।
ਪਰ ਉਹ ਚੀਜ਼ ਉਹਨਾਂ ਦੇ ਮਨ ਜਾ ਚੁੱਕੀ ਹੈ ਨਾ ਵੀ ਆਪਾਂ ਐਜੂਕੇਸ਼ਨ ਕੀਤੀ ਹੈ ਸਾਨੂੰ ਕੁਛ ਮਿਲਿਆ ਨਹੀਂ। ਤੇ ਅਸੀਂ ਵਿਹਲੇ ਘੁੰਮ ਕੇ ਕੁਛ ਕਰ ਲਈਏ ਪਰ ਉਹਨਾਂ ਦੀ ਸੋਚ ਹੀ ਬੁਲੈਵੇਂ ਹੈਗੀ ਨਾ।
ਇਹ ਤੇ ਬਸ ਬਲ ਮਨਾ।
ਚਲੋ ਠੀਕ ਹੈ ਓਕੇ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।